ਹੈਲੋ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਨੁ ਮੇਰੀ ਆਵਾਜ਼ ਆਈ ਏ।
ਹਾਂਜੀ ਆ ਰਹੀ ਹੈ ਜੀ ਆ ਰਹੀ ਤੁਹਾਨੂੰ ਆ ਰਹੀ ਮੇਰੀ ਆਵਾਜ਼।
ਹਾਂਜੀ ਆਰੀ ਮੈਂ ਵਧੀਆ ਤੁਸੀਂ ਸੁਣਾਓ ਹਾਂਜੀ ਖਾ ਲਈ ਤੁਸੀਂ ਖਾ ਲਈ ਏ।
ਹੋਰ ਹਾਂਜੀ ਖਾ ਕੇ ਕਿੰਨੀ ਦੇਰ ਹੋ ਗਈ ਮੈਨੂੰ ਤਾਂ
ਹਾਂਜੀ ਮੈਨੂੰ ਨਹੀਂ ਸਾਨੂੰ ਲੇ ਥੋੜੀ ਮਾੜੀ ਜਿਹੀ ਦੇਰ ਹੀ ਹੋਈ ਹੈ ਥੋੜੀ ਲੇਟ ਖਾਈ ਸੀ
ਅੱਛਾ ਜੀ ਤੇ ਰੋਜ਼ ਤੁਹਾਡੀ ਰੂਟੀਨ ਲੇਟ ਦੀ ਹੈ ਕਿ ਖਾ ਲੈਂਦੇ ਹੋ ਟਾਈਮ ਤੇ?
ਨਹੀਂ ਰੋਜ਼ ਤੇ ਖਾ ਲੈਂਦੇ ਆ ਛੇਤੀ ਲੇਕਿਨ ਅੱਜ ਮਾੜਾ ਜਿਹਾ ਲੇਟ ਹੋ ਗਏ ਸੀ ਵਾਪਸ ਹਾਂ ਡੈਡੀ ਘੱਟਲੇ ਜਲਦੀ ਨੀ ਆਈ ਸੀ ਅੱਜ ਮਾੜਾ ਜਹਾ ਲੇਟ ਹੋ ਗਿਆ ਸੀ ਫਿਰ ਉਹਨਾਂ ਕਰਕੇ ਕੇ ਰੋਕੇ ਪਏ ਸੀਗੀ
ਜੇ ਇਨਾ ਦਾ ਚੱਲਦਾ ਹੈ ਜੀ ਇਨਾ ਦਾ ਅੱਛਾ ਜੀ ਅੱਜ ਆਪਾਂ ਗੱਲ ਕਰਾਂਗੇ ਪੜ੍ਹਾਈ ਤੇ
ਹਾਂ ਹਾਂਜੀ ਹਾਂਜੀ ਜੀ ਮੈਂ ਤੁਹਾਨੂੰ ਪਤਾ ਹੈ ਮੈਂ ਖੁਦ ਲਈ ਸਟੱਡੀ ਕਰਦੀ ਪਈ ਆ
ਹਾਂਜੀ ਕੀ ਕਿੰਨੇ ਕਿਹੜੇ ਕਲਾਸ ਚੋਂ
ਮੈਂ ਹਲੇ ਪਲੱਸ ਟੂ ਚ ਹੈਗੀ ਹਾਂ।
ਤੇ ਅੱਗੇ ਕੀ ਸੋਚਿਆ ਕੀ ਲੈਣਾ ਹੁਣ ਪਲੱਸ ਟੂ ਚ
ਹਲੇ ਤੇ ਮੈਂ ਲਈਵੇ ਜਿਵੇਂ ਆਰਠ ਲੈ ਲਈਏ
ਆਰਟਸ ਲਿੱਤੀ ਹੈ ਤੇ ਅੱਗੇ ਉਹ ਕੋਈ ਹੈ ਦਿਲ ਕੀ ਕਿਹੜੀ ਸਟੱਡੀ ਕਰਨੀ ਹੈ ਕਿੱਦਾਂ
ਹਾਂਜੀ ਅੱਗੇ ਚਲੇਵੇ ਨੇ ਮੈਂ ਐਲ ਐਲ ਵੀ ਕਰਨੀ ਹੈ ਲੋਅ ਦੀ ਪੜ੍ਹਾਈ ਕਰਨੀ ਹੈ।
ਅੱਛਾ ਜੀ ਲੋਅ ਦੀ ਚਲੋ ਵਧੀਆ ਗੱਲ ਹੈ ਕੁੜੀਆਂ ਨੂੰ ਤਾਂ ਵੈਸੇ ਹੀ ਬਹੁਤ ਜ਼ਰੂਰੀ ਹੈ ਪੜ੍ਹਾਈ ਪੜ੍ਹਾਈ ਵੀਨਾ ਗੁਜ਼ਾਰਾ ਨੀ ਜੋਬ ਵੀ ਵਧੀਆ ਮਿਲਦੀ ਹੈ ਪੜ੍ਹਾਈ ਕਰਕੇ
ਹਾਂਜੀ ਇਹ ਤੇ ਇੱਕ ਤਰੀਕੇ ਨਾਲ ਪਹਿਲਾਂ ਤਾਂ ਕੁਛ ਸੀਗਾ ਹੀ ਨੀ ਮੇਰਾ ਕਿ ਮੈਂ ਲੋਅ ਵਗੈਰਾ ਕਰਨ ਪਹਿਲੇ ਤੇ ਪਿਸ਼ੋ ਆ ਹੀ ਸੀਗਾ ਹਰ ਕਿਸੇ ਦਾ ਤਿੰਨ ਚਾਰ ਵਾਰ ਤੇ ਚੇਂਜ ਹੁੰਦਾ ਹੀ ਹੈਗਾ
ਨਹੀਂ-ਨਹੀਂ ਉਹ ਤਾਂ ਹੁੰਦਾ ਹੀ ਹੁੰਦਾ ਜੀ ਕਈ ਵਾਰ ਏਦਾਂ ਹੁੰਦਾ ਕਿ ਜਿਹੜੀ ਆਪਾਂ ਪੜ੍ਹਾਈ ਕੀਤੀ ਹੁੰਦੀ ਉਹਦੀ ਨੌਕਰੀ ਨਹੀਂ ਮਿਲਦੀ ਕਈ ਹੋਰ ਲਾਈਨ ਚ ਹੀ ਬੰਦਾ ਨੌਕਰੀ ਕਰ ਰਿਹਾ ਹੁੰਦਾ
ਹਾਂਜੀ ਇਹ ਤੇ ਹੁੰਦਾ ਹੈ ਕਿਸੇ-ਕਿਸੇ ਨਾਲ
ਹਾਂਜੀ-ਹਾਂਜੀ ਪੱਕਾ ਹੈ ਬਾਕੀ ਹਾਂ ਇਹ ਵੀ ਹੈ ਕਿ ਜਿਹੜਾ ਬੰਦਾ ਜਿਵੇਂ ਹੁਣ ਤੁਸੀਂ ਲੋਅ ਕਰਨੀ ਹੈ ਤੁਸੀਂ ਲੋ ਰਹੋਗੇ ਤੇ ਤੁਹਾਨੂੰ ਉਸਦੀ ਮਿਲੇਗੀ ਜੋਬ
ਹਾਂਜੀ ਲੇਕਿਨ ਚੰਡਰ ਇੱਕ ਨਾਂ ਵੀ ਹੋਇਆ ਕਿਉਂਕਿ ਉਹਦੇ ਲਈ ਵੀ ਸਾਨੂੰ ਇੰਟਰੈਂਸ ਇਗਜ਼ਾਮ ਵਗੈਰਾ ਦੇਣਾ ਹੀ ਪੈਂਦਾ ਹੈ ਕਲੈਟ ਵਗੈਰਾ ਦਾ
ਹਾਂਜੀ-ਹਾਂਜੀ-ਹਾਂਜੀ ਕੋਈ ਪੜ੍ਹਾਈ ਲੈਲੋ ਡਾਕਟਰ ਦੀ ਲੈਲੋ ਸੀਟਾਂ ਹੀ ਨੀ ਪਹਿਲੇ ਤਾਂ ਸੀ ਮਿਲਣੀਆਂ ਔਖੀਆਂ ਹੁੰਦੀਆਂ ਹੁਣ ਤਾਂ ਬੜਾ ਕੰਪੀਟੀਸ਼ਨ ਆ ਪੜ੍ਹਾਈ ਚ ਵੀ
ਹਾਂਜੀ ਹਰ ਤੇ ਵੈਸੇ ਵੀ ਇੰਡੀਆ ਤੋਂ ਲਾਈਕ ਲੋਕ ਕਰਨ ਨੂੰ ਤੇ ਕੁਛ ਪਏਗਾ ਹੀ ਨਹੀਂ ਫਾਇਦਾ ਵਗੈਰਾ ਇੰਡੀਆ ਤੋਂ ਲੋਕ ਹੁੰਦਾ ਲੇਕਿ ਇੱਕ ਤਰੀਕੇ ਨਾਲ ਸੇਫ ਵੀ ਨੀ ਹੈ ਇੰਡੀਆ ਤੋਂ ਕਰਨ ਦਾ
ਹਾਂਜੀ ਹਾਂਜੀ ਇਹ ਤਾਂ ਹੈ।
ਤੇ ਕਰਨੀਏ ਤੇ ਮੇਰੇ ਖਿਆਲ ਤੋਂ ਬਾਹਰ ਹੀ ਬਾਹਰ ਹੀ ਕਰਨੀ ਚਾਹੀਦੀ ਹੈ। ਉਹ ਜ਼ਿਆਦਾ ਵਧੀਆ ਰਹਿੰਦੀ ਹੈ।
ਹਾਂਜੀ ਹਾਂਜੀ ਹਾਂਜੀ ਹਾਂ ਕਈ ਅੱਜ ਕੱਲ ਦੇ ਵੈਸੇ ਤਾਂ ਸਾਰੇ ਕੋਈ ਬੱਚੇ ਲੈਲਓ ਸਾਰੇ ਹੀ ਬਾਹਰ ਹੀ ਜਾ ਰਹੇ ਪੜ੍ਹਨ ਅੱਜ ਕੱਲ੍ਹ
ਹਾਂਜੀ ਵੀ ਉਹਨਾਂ ਨੂੰ ਪ ਕਿਉਂਕਿ ਨਾ ਸਭ ਨੂੰ ਪਤਾ ਜਿੰਨੇ ਬੱਚੇ ਹੈਗੇ ਨੇ ਇੰਡੀਆ ਚ ਸਕੋਪ ਹੈਗਾ ਲੇਕਿਨ ਘੱਟ ਏ
ਘੱਟ ਹੈ ਹਾਂਜੀ ਸਕੋਪ ਤਾਂ ਹੈਗਾ ਕਈ ਦੇਖੋ ਕਮਾਉਣ ਵਾਲੇ ਬੜਾ ਵੀ ਕਮਾ ਰਿਹਾ ਇੰਡੀਆ ਚ
ਹਾਂ ਮੈਂ ਉਹੀ ਕਹਿ ਰਹੀ ਸਕੋਪ ਹੈਗਾ ਲੇਕਿਨ ਘੱਟ ਹੈ ਹੋਰ ਕਿਸੇ ਕਿਸੇ ਦਾ ਹੀ ਹੁੰਦਾ
ਬਿਲਕੁਲ ਬਿਲਕੁਲ ਹੈਗਾ ਸਕੋਪ ਤਾਂ ਬਟ ਐਵੇਂ ਕਿ ਕਹਿ ਲੋ ਹਾਂਜੀ
ਕਿ ਜਿਵੇਂ ਜਦੀ ਅੱਛੀ ਪਿੱਛੇ ਅੱਛੀ ਸਪੋਰਟ ਹੋਵੇ
ਹਾਂਜੀ ਫਾਈਨੈਂਸ਼ਲੀ ਜਿਹੜਾ ਪਿੱਛੋਂ ਸਟਰੋਂਗ ਹੈ ਨਾ ਫੈਮਲੀ ਵੱਲੋਂ ਬਹੁਤ
ਹਾਂ ਉਹ ਹੈ ਜਾਂ ਫਿਰ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਮੈਂ ਅੱਗੇ ਲੈ ਕੇ ਲੋਅ ਵਗੈਰਾ ਕਰਨੀ ਤੇ ਅਗਰ ਮੇਰੇ ਘਰ ਤੋਂ ਪਹਿਲਾਂ ਪਿੱਛੋਂ ਕੋਈ ਲੋ ਹੈਗਾ ਕਿ ਹਾਲੇ ਵੀ ਉਹ ਉਸਦੀ ਹੈਗਾ ਪੋਸਟ ਤੇ ਉਹ ਮੇਰਾ ਕਰਾ ਸਕਦਾ ਮਤਲਬ
ਸਕਦਾ ਹਾਂਜੀ ਹਾਂਜੀ ਇਹ ਵੀ ਇੱਕ ਚੀਜ਼ ਬਹੁਤ ਜ਼ਰੂਰੀ ਹੈ ਜੇ ਫੈਮਲੀ ਚੋਂ ਕੋਈ ਹੈ ਨਾ ਕੋਈ ਡਾਕਟਰ ਹੋਵੇ ਕੋਈ ਟੀਚਰ ਹੋਵੇ ਕੋਈ ਲੋਅ ਕਰ ਰਿਹਾ ਕੋਈ ਵਕੀਲ ਹੈ ਕੋਈ ਹੈਨਾ ਜੱਜ ਹੈ। ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਉਹ ਬੰਦਾ ਆਪਣੇ ਫੈਮਿਲੀ ਮੈਂਬਰ ਨੂੰ ਅੱਗੇ ਵਧਵਾ ਸਕਦਾ ਹੈ।
ਹਾਂਜੀ ਤੇ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਲਈ ਐਜੂਕੇਸ਼ਨ ਕਹਿ ਰਹੇ ਹੋ। ਕਿ ਲਰਨਿੰਗ ਤੇ ਅਸੀਂ ਕੋਈ ਵੀ ਏਜ ਤੇ ਕਰ ਸਕਦੇ ਹਾਂ ਲ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ।
ਨਾ ਨਾ ਜੀ ਉਹ ਤਾਂ ਚਾਹੇ ਤੁਸੀਂ ਪੰਜਾਹ ਸਾਲ ਚ ਵੀ ਜਾ ਕੇ ਕੁਛ ਪੜ੍ਹ ਲਓਗੇ ਨਾ ਪੜ੍ਹਾਈ ਦੀ ਤਾਂ ਕੋਈ ਉਮਰ ਹੈ ਹੀ ਨਹੀਂ ਬੰਦਾ ਜਦੋਂ ਮਰਜ਼ੀ ਜਿਹਦਾ ਦਿਲ ਹੈ ਨਾ ਪੜ੍ਹਨ ਤੇ ਉਦੋਂ ਹੀ ਪੜ ਸਕਦਾ ਤੁਹਾਡੀ ਆਪਣੀ ਮਰਜ਼ੀ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕਰਨਾ ਕਿਦੋਂ ਕਰਨਾ ਹਨਾ ਜਦੋਂ ਦਿਲ ਕੀਤਾ ਤੁਸੀਂ ਕੋਈ ਕੋਈ ਕੋਰਸ ਕਰਲੋ ਅੱਜ ਕੱਲ ਕੋਈ ਮਨਾਹੀ ਨਹੀਂ। ਕੋਈ ਏਜ ਲਿਮਿਟ ਨੀ ਕੋਈ ਕੁਛ ਨੀ ਹੈ ਕੋਈ ਤੁਸੀਂ ਕੰਪਿਊ ਦਾ ਕੋਰਸ ਕਰਲ ਕੋਈ ਤੁਸੀਂ ਕਿਸੇ ਚੀਜ਼ ਦਾ ਵੀ ਕਰ ਲਓ ਉਸੇ ਟਾਈਮ ਐਡਮਿਸ਼ਨ ਮਿਲ ਜਾਂਦੀ ਹੈ।
ਹਾਂਜੀ ਤੇ ਸਿੱਖਿਆ ਸਾਡੇ ਲਈ ਅ ਇੱਕ ਸਿੱਖਿਆ ਸਾਨੂੰ ਇੱਕ ਜਿੰਮੇਦਾਰੀ ਨਾਗਰਿਕ ਵੀ ਬਣਾਉਂਦੀ ਹੈ ਸਾਡੇਲਈ ਸਾਡੇ ਸਿਡਿਜ਼ਨ ਲਈ
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਪੜੇ ਹੋਏ ਹੈ ਉਹਨੂੰ ਨੂੰ ਸਭ ਬਾਰੇ ਪਤਾ ਹੀ ਹੁੰਦਾ। ਕਿਵੇਂ ਕੀ ਕਰਨਾ ਕਿਵੇਂ ਕੀ ਕਰਨਾ ਲੇਕਿਨ ਜਿ ਕੋਈ ਪੜਾਵਾ ਨਹੀਂ ਹੁੰਦਾ ਜਿਵੇਂ ਅਸੀਂ ਸਾਈਨ ਵਗੈਰਾ ਕਰਨ ਨ ਜਾਂਦੀ ਜਸੀਂ ਬੈਂਕ ਤੇ ਵੀ ਜਾਂਦੀ ਆ ਉੱਥੇ ਵੀ ਸਾਡੇ ਸਾਈਨ ਵਗ਼ਰਾ ਮੰਨਦੇ ਨੇ ਜੋ ਪੜ੍ਹਿਆ ਹੋਇਆ ਉਹੀ ਕਰ ਸਕਦਾ ਸਾਈਨ
ਅੱਜ ਕੱਲ੍ਹ ਵਿਚਾਰੇ ਦੇਖੋ ਤੁਸੀਂ ਕੰਮ ਮਜ਼ਦੂਰ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹੈ ਜਿੱਦਾਂ ਮਰਜੀ ਪੜ੍ਹਾਉਣ ਸਕੂਲਾਂ ਚ ਚਾਹ ਭੇਜਣ ਛੋਟਿਆਂ ਚ ਤੇ ਚਾਹੇ ਭੇਜਣ ਵੱਡਿਆਂ ਚ ਜ਼ਰੂਰ ਪੜਾਉਂਦੇ ਆਪਣੀ ਕੁੜ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਦੇਖੋ ਨੌਕਰੀਆਂ ਕਰਨਗੇ ਤਾਂ ਹੀ ਅੱਗੇ ਉਹ ਵੀ ਥੋੜ੍ਹਾ ਜਿਹਾ ਤਾਂ ਵੱਧਣਗੇ ਨਾ ਅੱਗੇ ਉੱਥੇ ਹੀ ਥੋੜ੍ਹੀ ਬੈਠੇ ਰਹਿਣਗੇ। ਜਿਹੜੀਆਂ ਕੰਮ ਵਾਲੀਆਂ ਵੀ ਹੈ ਮਜ਼ਦੂਰ ਵੀ ਹੈ ਹਨਾ ਇਹ ਵੀ ਆਪਣੇ ਬੱਚਿਆਂ ਨੂੰ ਦੇਖੋ ਇੰਨੀ ਮਿਹਨਤ ਕਰਕੇ ਪੜ੍ਹਾਉਂਦੇ ਆ ਬਹੁਤ ਵਧੀਆ ਗੱਲ ਹੈ। ਹ
ਹਾਂਜੀ ਤੇ ਫਿਰ ਮ ਆ ਐਹੀ ਸੋਚ ਕਿ ਅਸੀਂ ਕਹਿੰਦੇ ਜਿੰਨੀ ਮਰਜ਼ੀ ਜਿੰਨੀ ਮਰਜ਼ੀ ਪੜ੍ਹਾਈ ਕੀਤੀ ਹੋਏ ਜਿੰਨਾ ਮਰਜ਼ੀ ਘਟਤਾ ਆਪਣੇ ਬਚਿਆਂ ਨੂੰ ਅਂ ਜ਼ਿਆਦਾ ਅੱਛੇ ਤੋਂ ਅੱਛਾ ਹੀ ਕਰਨਾ।
ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ। ਕੁੱਲ ਆਪਣੇ ਜੋ ਆਪਾਂ ਕੀਤਾ ਹੋਇਆ ਉਹਦੇ ਤੋਂ ਵਧਾ ਕੇ ਹੀ ਬੱਚਿਆਂ ਨੂੰ ਕਰਾਓ। ਤਾਂ ਕਿ ਉਹ ਅੱਗੇ ਜਾ ਕੇ ਪਰੇਸ਼ਾਨੀ ਚ ਨਾ ਰਹਿਣ। ਹੁਣ ਦੇਖੋ ਆ ਸਾਰਾ ਦਿਨ ਧੱਕੇ ਖਾਂਦੇ ਆ ਨਾ ਵਿਚਾਰੇ ਗ ਗਰਮੀ ਇੰਨੀ ਧੁੱਪ ਹੁੰਦੀ ਹੈ ਬਾਹਰ ਇਹ ਮਜ਼ਦੂਰ ਜਿੱਦਾਂ ਕੰਮ ਕਰਦੇ ਹਨਾ ਆਪਣੇ ਬੱਚਿਆਂ ਲਈ ਹੀ ਕਰਦੇ ਪੜ੍ਹਾਉਣ ਲਈ ਉਹਨਾਂ ਨੂੰ
ਹਾਂਜੀ ਇਹ ਤੇ
ਕੱਲ ਨੂੰ ਇਹਨਾਂ ਦੀ ਜ਼ਿੰਦਗੀ ਵੀ ਥੋੜ੍ਹੀ ਸੌਖੀ ਹੋਜੂਗੀ ਬੁਢਾਪੇ ਵੇਲੇ
ਹਾਂਜੀ ਇਹ ਤੇ ਹੀ ਆ ਲੇਕਿਨ ਜਿਵੇਂ ਬਸ ਫਿਰ ਅਸੀਂ ਆਪਣੇ ਬੂਲ ਜ ਸਾਡੇ ਕੁਛ ਕਪੜਾ ਵਗੈਰਾ ਜਿਵੇ ਮੇਰੇ ਅਲਰ ਵੀ ਹੈਗ ਹੈਗਾ ਹੈਗਾ। ਕਿਤੇ ਮੈਂ ਨਹੀਂ ਪੜਾਂਗੀ ਤੇ ਭੁ ਓਦਾ ਤੇ ਇਹ ਤੇ ਸਾਡੀ ਨੋਰਮਲ ਚੀ
ਜੇ ਤੁਸੀਂ ਪੜ੍ਹੋਗੇ ਉਹਦਾ ਇਫੈਕਟ ਤੁਹਾਡੇ ਆਪਣੇ ਭੈਣ ਭਰਾਵਾਂ ਤੇ ਵੀ ਪਏਗਾ।
ਹਾਂਜੀਜੀੀ ਅਜ ਹੈਗਾ ਹੀ ਆ।
ਜੇ ਤੁਸੀਂ ਆਪ ਪੜ੍ਹੋਗੇ ਤੇ ਉਹ ਇਫੈਕਟ ਤੁਹਾਡਾ ਆਪਣੇ ਭੈਣ ਭਰਾਵਾਂ ਤੇ ਵੀ ਪਊਗਾ। ਉਹ ਵੀ ਪੜ੍ਹਨਗੇ ਅੱਗੇਓ ਤੁਹਾਨੂੰ ਦੇਖ ਕੇ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਓ, ਜੇ ਤੁਸੀਂ ਪੜ੍ਹੇ ਹੋਗੇ ਤੇ ਤੁਸੀਂ ਕਰ ਸਕਦੇ ਓ।
ਹਾਂਜੀ, ਵਧੀਆ ਵਾ ਜਿਵੇਂ ਕਿ ਸਾਡੇ ਸਾਰੇ ਵੱਡੇ ਵੀ ਹੈਗੇ ਨੇ, ਫਿਰ ਕਹਿੰਦੇ ਸਾਡੇ ਵੱਡੇ ਘਰ ਲੈ ਲੋ। ਅਗਰ ਤੁਹਾਡੇ, ਅਗਰ ਤੁਸੀਂ ਪੜ੍ਹੋਗੇ ਸਭ ਤੋਂ ਵੱਡਾ ਪੜ੍ਹਦਾ ਤੇ ਉਹਨੂੰ ਵੇਖਾ ਵੇਖੀ ਬੱਚੇ ਪੜ੍ਹ
ਹਾਂ, ਓਨੂੰ ਦੇਖੋ-ਦੇਖੀ ਪੜ੍ਹਦੇ ਸਈ ਗੱਲ।
ਵੱਡਾ ਕਰਦਾ ਓ ਛੋਟੇ ਕਰਦੇ ਨੇ ਬਸ, ਚਾਹੇ ਓ ਸਾਡ ਹੁਨ ਤੇ ਫੇਰ ਵੱਡੇ ਉੱਤੇ ਡਿਪੈਂਡ ਏ।
ਤਾਂ ਹੀ ਕਹਿੰਦੇ ਐ ਕਿ ਵੱਡੇ ਜੇੜੇ ਭੈਣ ਭਰਾ ਹੁੰਦੇ ਆ, ਓ ਬੜੇ ਓਨਾਂ ਨੂੰ ਜਿੰਮੇਵਾਰੀ ਅਪਨੀ ਸੰਭਾਲਣੀ ਚਾਈਦੀ ਐ, ਓਨਾਂ ਨੂੰ ਦੇਖ ਤੇ ਛੋਟਿਆਂ ਨੇ ਕਰਨਾ ਜੇ ਉਹ ਗ਼ਲਤ ਰਸ ਰਸਤੇ ਜਾਨਗੇ ਤਾਂ ਓ ਵੀ ਓਈ ਕਰਨਗੇ, ਜੇ ਓ ਚੰਗੇ ਰਸਤੇ ਜਾਨਗੇ ਤਾਂ ਓ ਵੀ ਓਈ ਕਰਨਗੇ। ਪੜ੍ਹਾਈ ਤਾਂ ਜੀ ਬੋਤ ਜ਼ਰੂਰੀ ਐ ਅੱਜ-ਕੱਲ੍ਹ।
ਹਾਂਜੀ ਤੇ ਕੋਈ ਪੜ੍ਹਿਆ ਲਿਖਿਆ ਵਿਅਕਤੀ ਹੈਗਾ ਓ ਲੇਖ ਡ ਆਪਨੇ ਡਿਸੀਜ਼ਨ ਚੰਗੀ ਤਰ੍ਹਾਂ ਲੈ
ਚੰਗੀ ਤਰ੍ਹਾਂ ਲੈ ਸਕਦਾ ਐ, ਨਾਲੇ ਸਭ ਤੋਂ ਵੱਡੀ ਗੱਲ ਕਿ ਓ ਕਦੀ ਏਦਾਂ ਮਤਲਬ ਭੁੱਖਾ ਨਈ ਬੈਠੇਗਾ ਕਦੀ ਉਹਨੂੰ ਕੋਈ ਨਾ ਕੋਈ ਕੰਮ, ਕਿਤੇ ਨਾ ਕਿਤੇ ਤਾਂ ਮਿਲ ਹੀ ਜਾਏਗਾ ਜਿੱਦਾਂ ਮਰਜ਼ ਜੀ, ਜੇ ਕੋਈ ਪੜ੍ਹਿਆ ਹੋਏਗਾ। ਕਈਆਂ ਨੂੰ ਤਾਂ ਬਹੁਤ ਚੰਗੀਆਂ ਨੌਕਰੀਆਂ ਮਿਲ ਜਾਂਦੀਆਂ, ਚਲੋ ਕਈਆਂ ਨੂੰ ਅਪਨੇ ਗੁਜ਼ਾਰੇ ਲਾਇਕ ਤਾਂ ਠੀਕ ਹੀ ਮਿਲਦੀ ਐ ਨਾ।
ਹਾਂਜੀ ਇਹ ਤੇ ਹੈ ਬੱਚੇ ਜੋ ਵੀ ਕਰ ਸਕਦੇ ਆ ਲੇਕਿਨ ਐ ਤੇ ਹੈ ਨਾ ਜਿਵੇਂ ਸਿੱਖਿਆ ਜਿਵੇਂ ਸਿੱਖਿਆ ਕਿਸੇ ਵੀ ਧਰਮ ਯਾ ਕਿਸੇ ਨੂੰ ਵੀ ਮੰਨਾ ਨੀ ਕਰਦੀ ਕਿ ਜਿਵੇਂ ਅਸੀਂ ਕੋਈ ਵੀ ਸਕੂਲ 'ਚ ਜਾ ਰਿਹਾ ਉਹ ਐ ਤੇ ਮਨਾ ਨ ਕਰੇਗਾ ਕਿ ਤੁਸੀਂ ਇਸ ਧਰਮ ਦੇ, ਤੁਸੀਂ ਇਸ ਧਰਮ ਦੇ ਤੁਸੀਂ ਇੱਦਾਂ ਨੀ ਆ ਸਕਦੇ, ਤੁਸੀਂ ਉਦੇ ਨੀ ਆ ਸਕਦੇ।
ਹਾਂਜੀ, ਹਾਂਜੀ, ਹਾਂਜੀ ਬਿਲਕੁਲ।
ਸਕੂਲੇ ਤੇ ਸਾਰੇ ਜਿਵੇਂ ਸਾਡਾ ਕੋਈ ਗੁਰੂ ਘਰ ਹੈਗਾ। ਯਾ ਫਿਰ ਸਾਡਾ ਕੋਈ ਮੰਦਿਰ ਹੈਗਾ ਤੇ ਅਸੀਂ ਅੰਬਰਸਰ ਲੈਂਦੇ ਦਰਬਾਰ ਸਾਹਿਬ, ਓਥੇ ਹਰੇਕ-ਹਰੇਕ ਹਰੇਕ ਲਈ ਰਿਲੀਜਨ ਦਾ ਵਿਅਕਤੀ ਆ ਸਕਦਾ। ਤੇ ਓਥੇ
ਕੋਈ ਮਨਾਹੀ ਨਹੀਂ, ਏਦਾਂ ਈ ਸਕੂਲਾਂ 'ਚ ਵੀ ਹੈ ਹਨਾ ਕੋਈ ਓਥੇ ਕੋਈ ਮਨਾਹੀ ਨੀ ਐ, ਜਿਹੜਾ ਮਰਜ਼ੀ ਧਰਮ ਦਾ ਬੰਦਾ ਆ ਜਾਵੇ।
ਹਾਂਜੀ ਜੀ ਮੇਰੇ ਖਿਆਲ ਨਾਲ ਦਰਬਾਰ ਸਾਹਬ ਚਾਰ ਦਵਾਰ ਹੈਗੇ ਨੇ, ਓਥੇ ਚਾਰੋਂ ਦਾ ਮਤਲਬ ਐ ਹੀ ਐ ਕਿ ਹਰ ਪਾਸੇ ਦਵਾਰ ਹੈਗੇ ਨੇ। ਕਿ ਕੋਈ ਵੀ ਕਿਸੇ ਵੀ ਜਾਤ ਦਾ ਬੰਦਾ ਕੋਈ ਵੀ ਬੰਦਾ ਅੰਦਰ, ਅੰਦਰ ਆ ਸਕਦਾ ਐ।
ਹਾਂਜੀ, ਹਾਂਜੀ, ਹਾਂਜੀ ਬਿਲਕੁਲ।
ਹਾਂਜੀ। ਤੇ ਜਿਵੇਂ ਹੁਨ ਇੱਕ, ਇੱਕ ਤੇ ਸਾਡੀ ਪੜ੍ਹਾਈ ਸਾਨੂੰ ਇੰਡੀਪੈਂਡਟ ਬਨਾਦੀ ਏ। ਤੇ ਨਾਲ ਸਾਡੇ
ਤਾਂ ਜੀ ਐ ਬੋਤ ਜ਼ਰੂਰੀ ਐ, ਪੜ੍ਹਾਈ ਕਰਨੀ ਕੁੜੀਆਂ ਲੀਯੇ। ਕਿਸੇ ਵੀ ਹਨਾ, ਲਾਈਫ 'ਚ ਕੋਈ ਵੀ ਓਨਾਂ ਲੀਯੇ ਆ ਸਕਦੀ ਏ ਸਿਚੁਏਸ਼ਨ ਓਨਾਂ ਦੀ ਲਾਈਫ 'ਚ। ਤੇ ਓਨਾਂ ਨੂੰ ਅਪਨੇ ਤੇ ਤਾਂ ਜ਼ਰੂਰ ਹੋਣਾ ਚਾਹੀਦਾ ਅਪਨੇ ਪੈਰਾਂ ਤੇ ਸੈਟ।
ਹਾਂਜੀ, ਲੇਕਿਨ ਫਿਰ ਇੱਕ ਤਰੀਕੇ ਨਾਲ ਇੱਕ ਸਾਡਾ ਬੋਤ ਅਸੀਂ ਲਾਇਕ ਇੱਕ ਤਰੀਕੇ ਨਾਲ ਗਿਫਟ ਹੈਗਾ ਜੋ ਸਾਡੇ ਇੱਕ ਸੀ। ਤੇ ਇਸ ਨਾਲ ਸਾਡੇ ਲਈ ਸਭ ਤੋਂ ਜ਼ਿਆਦਾ ਰਿਸਪੈਕਟ ਮਿਲੇਗੀ। ਜਿਵੇਂ ਤੁਸੀਂ ਵੇਖਿਆ ਈ ਐ ਜੋ ਪੜਿਆ ਲਿਖਿਆ ਨਈ ਹੁੰਦਾ। ਉਹਨੂੰ ਘੱਟ ਰਿਸਪੈਕਟ ਮਿਲਦੀ ਉਹਨੂੰ ਕਹਿੰਦੇ ਵੀ
ਨਹੀਂ ਸਹੀ ਗੱਲ ਹੈ ਉਹਨਾਂ ਨੂੰ ਪਹਿਲੇ ਦੇਖੋ ਤੁਸੀਂ ਹਨਾ ਉਹਨਾਂ ਨਾਲ ਪਹਿਲੇ ਕੋਈ ਜਲਦੀ ਗੱਲ ਹੀ ਨਹੀਂ ਕਰੇਗਾ
ਹਾਂਜੀ
ਫੇਰ ਉਹ ਪਹਿਲੇ ਇੰਟਰਵਿਊ ਵੀ ਦੇਣ ਚੱਲ ਜਾ ਨਾ ਜਿਹਦੀ ਕੁਆਲੀਫਿਕੇਸ਼ਨ ਪੜ੍ਹਾਈ ਜਿਆਦਾ ਹੁੰਦੀ ਹੈ ਨਾ, ਪਹਿਲੇ ਉਹਨੂੰ ਬੁਲਾ ਕੇ ਉਹਦਾ ਇੰਟਰਵਿਊ ਲੈਂਦੇ ਆ ਪੜ੍ਹਾਈ ਦੀ ਤਾਂ ਬਹੁਤ ਅਹਿਮੀਅਤ ਹੈ ਬਹੁਤ
ਬਹੁਤ ਜਿਵੇਂ ਕੇ ਇੰਗਲੀਸ਼ ਵੀ ਅੰਗਰੇਜ਼ੀ ਵੀ ਆਉਣੀ ਚ ਲੋਕਾਂ ਨੂੰ ਤੇ ਤੁਹਾਨੂੰ ਤਾਂ ਅੰਗਰੇਜ਼ੀ ਦਾ ਹੀ ਮੈਂਮ
ਚੱਲ ਜਾਓ ਜਿੱਥੇ ਮਰਜ਼ੀ, ਉੱਥੇ ਅੰਗਰੇਜ਼ੀ ਜੀ ਬਹੁਤ ਜ਼ਰੂਰੀ ਹੋ ਗਈਏ।
ਹਾਂਜੀ। ਮੈਨੂੰ ਪੰਜਾਬੀ ਗਾਦੇ ਤੇ ਉਹ ਘੱਟ ਹੀ ਕਹਿੰਦੇ ਨੇ। ਲੇਕਿਨ ਫੇਰ ਉਹਦੇ ਨਾਲ ਜ਼ਿਆਦਾ ਅੰਗਰੇਜੀ ਕਰਦੇ ਨੇ।
ਹਾਂਜੀ- ਹਾਂਜੀ -ਹਾਂਜੀ
ਚਲੋ ਚੰਗਾ ਮੈਂ ਤੈਨੂੰ ਬਾਅਦ ਚ ਕਰ ਦਵਾ।
ਠੀਕ ਠੀਕ ਹੈ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਓਕੇ ਜੀ